ਸ਼ਰਨਪ੍ਰੀਤ ਕੌਰ।
ਹਾਂ ਹਾਂ ਕਿਵੇਂ ਪ੍ਰਬਜੋਤ
ਵਧੀਆ ਜੀ ਵਧੀਆ ਤੁਸੀਂ ਦੱਸੋ।
ਵਧੀਆ ਹੋਰ ਕੀ ਕਰਨਾ।
ਬਸ ਖੁਸ਼ ਨੀ ਬੈਠੇ।
ਅੱਛਾ ਤ ਕਲਾਸ ਵਾਲਾ ਪ੍ਰਭਜੋਤ ਹੈ ਨਾ ਠੀਕ ਹੈ ਬਸ ਮੈਂ ਵੀ ਬੈਠੀ ਸੀ ਹੋਰ ਘਰ ਪਰਿਵਾਰ ਕਿਵੇਂ ਆ।
ਵਧੀਆ ਹੀ ਵਧੀਆ।
ਸਭ ਵਧੀਆ ਚੱਲਦਾ। ਠੀਕ ਹੈ ਕੌਣ ਕੌਣ ਹੈ ਪਰਿਵਾਰ 'ਚ।
ਮੰਮੀ ਪਾਪਾ ਭੈਣ ਬ੍ਰਦਰ। ਅਹ ਤਏ ਦੀ ਲੜਕੀ
ਹਾਂਜੀ,
ਹਾਂਜੀ
ਠੀਕ ਹੈ ਹੋਰ
ਹੋਰ ਬਸ ਠੀਕ ਆ ਜੀ।
ਓਕੇ ਹੋੋਰ ਸੁਣਾ ਹੋਰ
ਬਸ ਵਧੀਆ ਤੁਸੀਂ ਦੱਸੋ।
ਵਧੀਆ ਕੀ ਕਰ ਹੈ ਫੇਿਰ ਅੱਜ ਕੱਲ।
ਕੁਛਨੀ ਬਸ ਵਿਹਲੀ ਜਾਣ ਲ ਤਾਂ।
ਅੱਛਾ ਕਰਨ ਕੀ ਕਰਨਾ ਅੱਗੇ
ਵੇਖਾਂਗੇ ਕੋਈ ਕੁਛ ਪੜ੍ਹਾਈ ਪੜੂ ਵੇਖਾਂਗੇ ਕੁਛ।
ਸਟੱਡੀ ਕਿਹੜੀ ਸਟੱਡੀ।
ਦੇਖ ਲਾਂਗੇ ਕੋਈ ਬੀਏ ਐਮ ਬੀਏ
ਓ ਕੋਰਸ ਨਹੀਂ ਕਰਨਾ ਕੋਈ।
ਨਾ ਨਾ ਵੇਖ ਨਾ ਵੇ ਉਹਦੇ ਬਾਅਦ ਵਿੱਚ ਵੇਖਣਾ।
ਓਕੇ ਕਿੰਨੀ ਪਰਸੈਂਟ ਆਈ ਸੀ ਪਲੱਸ ਟੂ
ਮੇਰੀ ਸੱਤਰ ਪੁਆਇੰਟ ਪੰਜ ਪ੍ਰਸੈਂਟ।
ਅੱਛਾ ਚਲੋ ਵਧੀਆ ਹੋਰ ਦੱਸ ਕੋਈ ਗੱਲਬਾਤ।
ਬਸ ਵਧੀਆ।
ਤੇ ਵਹਲਾਾਂਏ ਫੇਿਰ ਅਜੇ
ਹਾਂ ਹੁਣ ਤਾਂ ਵਿਹਲੇ ਆ।
ਠੀਕ ਹੈ ਠੀਕ ਹੈ ਹੋਰ ਸੁਣਾ।
ਬਸ ਸੁਣਾਣਾ ਤੁਸੀਂ ਦੱਸੋ ਨਵਿਤਾ ਜੀ।
ਬਸ ਹੈ ਹੀ ਨਹੀ ਕੋਈ।
ਅੱਛਾ,
ਹੋਰ,
ਹੋਰ ਠੀਕ ਸੁਣਾ
ਹੂੰ ਹੂੰ, ਗਿਆ ਨੀ ਕਿਤੇ ਘੁੰਮਣ ਫਿਰਨ ਛੁੱਟੀਆਂ ਚ
ਨਾ ਨਾ ਹਜੇ ਤਾਂ ਨੀ ਗਏ।
ਜਾਣਾ ਨੀ ਕਿਤੇ।
ਨਾ
ਯਾਰ ਸਕੂਲ ਟਾਈਮ ਵਧੀਆ ਸੀ ਬੜੇ ਨਜ਼ਾਰੇ ਲਏ ਆਪਾਂ
ਹੂੰ,
ਕਦੀ ਲੜਨੇ ਰਹਿੰਦੇ ਸ ਇੱਕ ਦੂਜੇ ਨਾਲ।
ਹੋ
ਤੂੰ ਵੀ ਬੋਲ ਗੁੰਗਿਆ ਕੁਛ ਮੈਂ ਕੱਲੀ ਬੋਲੀ ਜਾਂਦੀ ਆ।
ਹਨ।
ਤੂੰ ਵੀ ਬੋਲਲਾ ਕੁੱਝ ਮੈਂ ਕੱਲੀ ਬੋਲੀ ਜਾਂਦੀ ਆ।
ਬੋਲਨ ਤਾਾਂ ਡਇਆ ਹੋਰ ਕੀ ਬੋਲਾ।
ਸੁਣਾ ਦੇ ਕੋਈ ਗੱਲ- ਬਾਤ।
ਬਸ ਕੀ ਸੁਣਾਣਾ ਐ ਕੀ ਸੁਣਾਈਏ।
ਕੀ?
ਕੀ ਸੁਣਾਈਯੇ ਗੱਲ- ਬਾਤ।
ਓ ਕੀ ਹੋਰ ਸੁਣਾ।
ਬਸ ਵਧੀਯਾ।
ਕੋਈ ਡਿਸ਼ ਡੁਸ਼ ਆਂਦੀ ਓ ਬਣਾਣੀ?
ਹੈਂ।
ਕੋਈ ਡਿਸ਼ ਆਦੀ ਓ ਬਣਾਣੀ?
ਡਿਸ਼ ਮੱਤਲਬ ਖਾਣਾ।
ਹਾਂ- ਹਾਂ।
ਹਾਂ।
ਦੱਸਦੇ ਮਿਨੂੰ ਫੇਰ ਕਿਵੇਂ ਕੀ ਬਣਦਾ, ਮੈਗੀ ਦੱਸਦੇ ਫੇਰ। ਵੇਖ ਲੇਨੀ ਆ ਕਿੰਨੀ ਕੁ ਆਦੀ ਤੈਨੂੰ। ਤੜਕੇ ਆਲੀ ਦੱਸ ਕਿਵੇਂ ਬਣਦੀ ਏ। ਸਾਰਾ ਲੂਣ ਮਿਰਚ ਕਿੰਨਾ ਪੈਂਦਾ ਸਭ ਦੱਸੀ।
ਗੰਨਾ, ਟਮਾਟਰ ਪਹਿਲਾ ਤੇਲ ਪਾਓ ਕੜਾਹੀ ਵਿੱਚ।
ਹਾਂ- ਹਾਂ।
ਕੱਟ ਵਿੱਚ ਫੇਰ ਉਹਨੂੰ ਰਿਨੋ ਤੇਲ ਨੂੰ ਫਿਰ ਵਿੱਚ ਮਸਾਲੇ ਵਿੱਚ ਚੀਰ ਕੇ ਗੰਡਾ ਟਮਾਟਰ ਹਰੀ ਮਿਰਚਾ ਲਓ ਜਿੰਨੀ ਮੈਗੀ ਹੋਵੇ। ਓਨਾ ਓਨਾ ਚੀਰ ਲਓ ਬਸ।
ਛੀਕ ਏ ਅੱਗੇ ਦੱਸ।
ਬਸ ਦ ਸੁਣਾ ਕੀ ਹੋਰ ਬਸ ਫੇਰ ਉਨੂੰ ਰਿੰਨੀ ਫੇਰ ਓਂਦੇ ਵਿੱਚ ਪਾਣੀ ਪਾ ਦੋ ਜੀ ਹੋਰ। ਪਾਕ ਜੇ ਫਿਰ ਪਾਣੀ ਪਾ ਕੇ ਹਾਂ ਲੂਣ
ਤੂੰ ਵੀ ਡੂਮ ਈ ਏ ਇੱਕ ਨੰਬਰ ਦੀ।
ਲੂਣ ਮਿਰਚ ਪਾ ਕੇ ਫੇਰ ਪਾਣੀ ਪਾ ਦੋ। ਫੇਰ ਉਹ ਮੈਗੀ ਮਸਾਲਾ ਪਾ ਦੋ। ਫੇਰ ਜਦੋਂ ਪਾਣੀ ਮਾੜਾ ਜਿਹਾ ਅਵਾਲਾ ਆਏਗਾ। ਫੇਰ ਔਂਦੇ ਵਿੱਚ ਮੈਗੀ ਪਾ ਦੋ। ਫੇਰ ਕੱਢ ਕੇ
ਠੀਕ ਓਕੇ ਖਾ ਜਓ ਤੇਰੇ ਵਰਗਾ ਤੇ ਓਂਜੀ ਬਟ ਏ ਥੱਲੇ ਸਟ ਦੇਗਾ।
ਹੋਰ।
ਹੋਰ ਤੇਰੇ ਨਾਲ ਦੇ ਇੱਕ ਘਰਦੇ ਆ ਕੀਰਤ ਅਰੀ। ਅਸ਼ਮੀ ਔ ਸੋਰੀ ਸੈ ਸੂ ਜਰੀ। ਉਹਨਾਂ ਤੇ ਕਿਵੇਂ ਚੱਲਦਾ, ਉਹ ਵੀ ਵੇਖ ਲੈਨੇ ਆ ਜੀ।
ਹੋਰ।
ਉਨਾਂ ਨੇ ਕੀ ਕਰਨੈ।
ਲ ਪ ਕਿ ਪਤਾ
ਹਮ।
ਕੀ ਪਤਾ ਹੋਣਾ।
ਕੋਸ਼ ਤਾਂ ਪਤਾ ਹੀ ਹੋਏਗਾ ਕੀ ਕਰਨੈ ਉਹਨਾਂ ਨੇ। ਸਹਿਜ ਨੇ, ਸਹਿਜ ਨਾਲ ਹੋਈ ਸੀ ਦਿਨ ਗੱਲ ਉਹ ਕਹਿੰਦਾ ਸੀ ਆਈ ਟੀ ਆਈ ਕਰਨੀ ਐ।
ਹਾਂ ਸ਼ਾਇਦ ਆਈ ਟੀ ਆਈ ਕਰੇਗਾ ਓਹ।
ਅੱਛਾ ਫੇਰ ਤੂ ਦੱਸ।
ਤੇ ਕਿਰਤੇ- ਕਿਰਤੇ ਡਿਜੀਟਲ ਮਾਰਕੀਟਿੰਗ ਕਰੇਗਾ।
ਡਿਜੀਟਲ- ਮਾਰਕੀਟਿੰਗ ਨਾਲ ਤਾਂ ਗ੍ਰਾਫਿਕ- ਡਿਜ਼ਾਇਨਰ ਕਰਨਾ ਸੀ।
ਨਾ ਡਿਜੀਟਲ- ਮਾਰਕੀਟਿੰਗ ਕਹਿੰਦਾ ਪਯਾ ਏ।
ਅੱਛਾ ਤੇ ਉਹ ਨੀ ਕਰਨਾ ਗ੍ਰਾਫਿਕ ਡਿਜ਼ਾਇਨਰ ਦਾ।
ਨਾ।
ਅੱਛਾ, ਠੀਕ ਹੈ। ਤੂੰ ਹੀ ਸਿਹਤਮੰਦ ਜਾ। ਤੇ ਨਾਲ ਹੀ
ਕਿਦੇ ਕੀਰਤ ਨਾਲ
ਹਮ
ਹੈ
ਆਹੋ।
ਨਾ ਕਿਰਤਨ ਨਾਲ ਕਿਵੇਂ
ਅੱਛਾ, ਅਲਜਾਂਦਾ ਨੀ ਕੀ ਤੈਨੂੰ?
ਨਾ।
ਕਿਆ?
ਕੀ ਪਤਾ ਉਹਨੂੰ ਈ ਪਤਾ ਹੋਵੇ।
ਚਲੋ, ਠੀਕ ਹੈ, ਹੋਰ ਸੁਣਾ?
ਬਸ ਵਧੀਆ ਸੁਣਾਉਣਾ
ਠੀਕ ਏ।
ਹੂ
ਅਜੇ ਤੂੰ ਕੁਛ ਸੋਚਿਆ ਨੀ ਕਿਹੜੀ ਸਟੱਡੀ ਕਰਨੀ ਕਿਹੜਾ ਕੋਰਸ ਕਰਨਾ ਤੂੰ ਵੀ ਚੱਕਾਂ ਹੀ ਐ।
ਹੋਰ।
ਹੋਰ ਸੁਣਾ?
ਬਸ ਸੁਣਾਣਾ ਕੀ ਦੱਸ?
ਦੱਸ ਕੀ, ਅੱਲੇ ਤਾਂ ਪੰਜ ਮਿੰਟ ਹੋਏ ਆ। ਹੋਰ ਸੁਣਾ?
ਕਿੰਨੇ ਮਿੰਟਾਂ ਦੇ ਕੋਲ ਏ।
ਜਾਂਦਾ ਨੀ ਘੁੰਮਣ-ਫਿਰਨ?
ਨਾ।
ਕਯੌ?
ਵੈਸੇ ਹੀ ਮੇਰੀ ਮਰਜ਼ੀ
ਅੱਛਾ, ਠੀਕ ਐ।
ਹਾਂ।
ਕਿ ਹੋਰ ਕੁਛ ਆਂਦੇ ਹੀ ਬਣਾਉਣਾ? ਕਿ ਐਵੇਂ ਹੀ ਹੈ।
ਟੀ ਜਾਦੈ।
ਦਸ ਫੇਰ ਕਿਵੇਂ ਬਣਦੈ?
ਪੈਲੋ ਸਾਰਾ ਸਮਾਨ ਚੀਰੋ
ਹੂੰ।
ਫੇਰ ਓਵਨ ਵਿੱਚ ਰੱਖੋ ਪੀਜ਼ੇ ਦੇ ਪੇਸ ਨੂੰ
ਹੂੰ
ਮਿਲੋਨ ਜਿਥੇ ਓ ਕਰਕੇ ਨਾ ਸਾਰੇ ਮਿਓਨਿਸ-ਮਿਓਨਿਸ ਡਾਲ ਕੇ
ਅੱਛਾ।
ਜੇੜੇ ਮਸਾਲੇ ਪੈਂਦੇ ਨੇ ਓ ਪਾ ਲੈਨੇ। ਮਸਾਲੇ -ਮਸੂਲੇ ਪਾ ਕੇ ਸੋ ਔੰਦੇ ਬੇਸ ਦੇ ਉੱਪਰ ਮਿਯੋਨਿਸ ਲਾ ਕੇ, ਮਸਾਲੇ ਪਾ ਕੇ ਤੇ ਜੇੜਾ ਸੈਲੇਡ ਚੀਰਯਾ ਹੁੰਦਾ ਓ ਰੱਖ ਕੇ ਓਵਨ ਵਿੱਚ ਰੱਖ ਦਸ ਮਿੰਟਾਂ ਵਿੱਚ ਪੀਜ਼ਾ ਤਿਆਰ ਹੋ ਜਾਂਦਾ ਜਿਤੇ ਜਿਮ ਉਹ ਪਾਣੀ ਚੀਜ਼ -ਚੂਜ ਪਾਵੇ।
ਠੀਕ ਏ।
ਹਾਂ।
ਕੇ ਚਲੋ ਸ਼ੁਕਰ ਏ ਕੁਛ ਤਾਂ ਬਣਾਣਾ ਆੰਦੈ।
ਸਾਡੇ ਘਰੇ ਤਿੰਨ ਓਵੰਣ ਨੇ, ਤਿੰਨ ਓਵਨ।
ਅੱਛਾ! ਗੱਪ ਤਾਂ ਨੀ ਛੱਡਦਾ।
ਇੱਕ ਮਾਈਕ੍ਰੋਵੇ ਵਾਲਾ
ਅੱਛਾ।
ਹਾਂ ਤੇ ਦੋ ਸਿੰ ਨੇ ਦੋ ੋਪ ਨੇ
ਅੱਛਾ ਬਣਾਉਾਨਦਾ ਫੇਰ
ਹਾਂ।
ਗਪ ਹੀ ਮਾਰਨਾ ਮੈਨੂੰ ਤਾਂ ਲੱਗਦਾ। ਫੋਟੋ ਭੇਜੀ ਹੁਣੇ ਫੋਟੋ ਭੇਜੀ ਆਹੋ। ਆਹੋ ਠੀਕ ਹੈ ਹੋਰ ਸੁਣਾ।
ਬਸ ਵਧੀਆ।
ਸ਼ੋਰੂਮ ਹੀ ਖੋਲ੍ਹਲਾ ਕੱਪੜਿਆਂ ਦਾ।
ਹਹ ਹੋ।
ਆਹੋ ਖੋਲਲਾ। ਹੋਰ ਕੀ, ਹੋਰ ਕੀ ਕਰਨਾ।
ਬਿਲਕੁਲ ਬਿਲਕੁਲ ਹਾਂ।
ਠੀਕ ਹੈ। ਆਂਟੀ, ਕੀ ਕਰਦੀ ਏ।
ਆਂਟੀ ਕੇ, ਪਾਸ ਹੈ।
ਅੱਛਾ। ਅੰਕਲ?
ਅੰਕਲ।
ਹਮਮ।
ਕਿ ਨਾੈਂ ਕ ਰ ਅੰਕਲ
ਹੈਲੋ।
ਹਾਂ। ਅੰਕਲ, ਵੀ ਵੇਲੇ।
ਠੀਕ ਏ। ਤੂੰ ਕੰਮ ਹੀ, ਕਰਾ ਦਿਆ ਕਰ ਕੋਈ।
ਹੈਂ।
ਕੰਮ- ਕੁਮ ਹੀ, ਕਰਾ ਦਿਆ ਕਰ ਰ ਕੋਈ।
ਡੈਡੀ ਨਾਲ, ਤਾਂ ਵੱਧੁਕ ਰਹੀ ਹੈ।
ਕੀ ਐ।
ਸਾਡੀੇ ਨਾਲ, ਤਾਂ ਵਾਧੂ ਕਰਹੀ।
ਅੱਛਾ। ਕੁਛ ਹੋਰ?
ਹ।
ਮੱਝਾਂ- ਮੁੱਝਾਂ ਨੂੰ, ਪਾਣੀ ਦੇਂਦਾ? ਮੈਂ ਸੁਣਿਆ, ਤੁਹਾਡੀ ਡੇਰੀ ਵੀ ਆ। ਆਹੋ। ਜੋ ਵੀ ਏ। ਮੈਂ ਸੁਣਿਆ ਤੁਹਾਡੀ ਡੇਅਰੀ ਏ।
ਹਾਂ, ਹੈਗੀ ਹੈ।
ਅੱਛਾ। ਕਿੰਨਾ ਕੁ ਦੁੱਧ ਆ ਜਾਂਦਾ।
ਆ ਜਾਂਦਾ ਹੈ, ਕੋਈ ਵੀਹ, ਪੱਚੀ ਕਿੱਲੋ।
ਅੱਛਾ। ਪੈਲੀ ਕਿੰਨੀ ਐ?
ਪੈਲੀ, ਦੱਸ ਕਿੱਲੇ।
ਅੱਛਾ। ਤਾਂ ਉਹਦੇ, ਚੋਂ ਕੀ ਬਚਦਾ?
ਜੋ ਬਚਦਾ, ਬਸ ਬੱਚੀ ਜਿੰਨਾ।
ਚੱਲ ਠੀਕ ਹੈ, ਹੈਂ।
ਨ ਤਾਂਾਰ।
ਮੈਂ ਕਹਿੰਣ ਪਿਆ, ਦੁੱਧ ਚੋਂ ਕੀ ਬਚਦਾ ਫੇਰ?
ਜੋ ਵੀ, ਬਚਦਾ ਬਸ ਬਚ ਹੀ, ਜਾਂਦਾ ਕੁਛ ਵੀ।
ਠੀਕ ਹੈ। ਤੂੰ ਬਹਿੰਨਾ ਡੇਅਰੀ ਤੇ। ਖੇਤੀ ਕਰਨਾ।
ਹਾਂ। ਸਾਡੇ ਕੋਲ ਤਾਂ, ਟਰੈਕਟਰ ਵੀ ਫੋਰ ਬਾਏ ਫੋਰ। ਮਹਿੰਦਰਾ ਨੋਵੋ, ਸੀ ਸੀ ਪੰਜ।
ਕਿੰਨੇ ਦਾ, ਆਇਆ ਸੀ। ਅਸੀਂ ਵੀ ਲੈਣਾ ਐ।
ਵੈਸੇ ਤਾਂ, ਸਾਢੇ ਨੌ ਲੱਖ, ਦਾ ਸੀ। ਤੇ ਕਾਗਜ਼ਾਂ- ਕੂਗਜ਼ਾਂ ਸਮੇਤ, ਲਸਾਂਸ- ਲੁਸਸ ਬਣਾਂਦੇ ਸਮੇਤ। ਦਸ ਲੱਖ, ਦਾ ਪੈ ਗਿਆ ਪੂਰਾ।
ਤੇ ਰੀ।
ਹੈਂ।
ਅੱਛਾ। ਇੰਨਾ ਮਹਿੰਗਾ।
ਹੂੰ।
ਹੋਰ, ਤੇਰੀ ਸਿਸਟਰ, ਕੀ ਕਰਦੀ ਆ। ਅੱਜ ਕੱਲ।
ਬਸ ਕੁਸ਼ ਵੀ ਣੀ, ਵਿਹਲੀ ਉਹ ਵੀ। ਬੀਏ, ਕੰਪਲੀਟ ਕੀਤੀ ਉਨੇ। ਪੇਪਰ ਹੋਏ ਨੇ, ਹਲੇ ਹੁੰਦੇ।
ਠੀਕ ਹੈ, ਠੀਕ ਹੈ। ਤੇ ਹੋਰ ਸੁਣਾ?
ਬਸ ਵਧੀਆ।
ਤੁਹਾਡਾ, ਇਕੱਠ ਪਰਿਵਾਰ ਏ।
ਹੈਂ
ਕਰਤਾ ਪਰਿਵਾਰ ਏ। ਤੇਰੇ ਤਾਈ ਹੁਣੀ ਤੁਸੀਂ ਇਕੱਠੇ ਜੇ।
ਯੈੱਸ
ਅੱਛਾ, ਚੱਲ ਠੀਕ ਹੈ, ਵਧੀਆ ਗੱਲ ਐ।
ਵਧੀਆਂ- ਵਧੀਆਂ।
ਹੋਰ ਸੁਣਾ?
ਬਸ ਕੁਛ ਵੀ ਨੀ।
ਅੱਛਾ
ਹਮ
ਕੋਈ ਗੱਲਬਾਤ।
ਹੱਸੋ
ਅੱਛਾਂ ਹੋਰ ਇਨਵੇਟਰਾਂ ਦੀ ਵੀ ਦੁੱਕਾਨ ਏਂ।
ਹਾਂ ਹੈਗੀ ਇਹ ਸ਼ਾਹਬਾਦ।
ਠੀਕ ਐਂ ਜੀਂ। ਫੇਰ ਹਮ ਹੋਰ ਸੁਣਾ? ਕਰ ਲੈ ਥੋੜ੍ਹੀ ਬਹੁਤੀ ਗੱਲ ਹੋਰ ਠੀਕ ਠੀਕ ਦੀ ਪਈ ਰਹਿੰਦੀ ਤੈਨੂੰ। ਸੈਰ ਸੂਰ ਕਰਨਾਂ ਤੂੰ ਮੈਂ ਸੁਣਿਆਂ ਸੀ ਤੂੰ ਮੋਟਾਂ। ਮੋਟਾ ਬੜਾ ਹੋ ਗਿਆਂ ਵਿੱਚੋਂ ਹੁਣ ਠੀਕ ਏ।
ਹਾਂ ਵਧੀਆਂ।
ਅੱਛਾ ਕਿਵੇਂ ਘਟਾਇਆਂ ਈ ਸਰੀਰ।
ਏਲੀਅਨ ਨਾਲ।
ਹੈ ਟੀ ਵੀ ਹੋ ਗਿਆ ਸੀ।
ਪੀਲੀਆਂ ਹੋ ਗਿਆਂ ਸੀ ਮੈਨੂੰ।
ਅੱਛਾਂ ਕਿੰਨਾਂ ਕੁੱ?
ਇਹ ਹੋਇਆਂ ਸੀ ਮੈਨੂੰ ਚੇਤਾਂ ਨੀ ਹੈਗਾ।
ਚੇਤਾ ਹੀ ਨਹੀਂ ਹੈਗਾਂ ਵੀਰ ਜੀ, ਨੂੰ ਚੇਤਾ ਹੀ ਨਹੀਂ ਹੈਗਾਂ।
ਨਾਂ
ਅੱਛਾ, ਚਲੋ ਹੁੱਣ ਨੋਰਮਲ ਐਂ। ਹੁੱਣ ਨੋਰਮਲ ਏਂ ਕਰਾਈਂ ਸੀਂ ਰਿਪੋਰਟ?
ਹਾਂ
ਹਮ
ਪੰਜ ਛੇਂ ਮਹੀਨੇ ਹੋ ਗਏਂ ਨੇਂ।
ਰਿਪੋਰਟ ਫੇਂਰ ਹੁਣ ਵੀ ਕਰਾਂ ਲੈਂਦਾ। ਤੇ ਵੇਖਣਾਂ ਨੀ ਅਜੇਂ ਕਹਿ ਕੇਂ ਨਹੀਂ।
ਬਸ ਹੁੱਣ ਵੇਖੀਂ ਜਾਣਾਂ।
ਹੈਂ ਜਿਦਾਂ ਅੱਛਾ ਠੀਕ ਹੈ। ਚਲੋ ਵਧੀਆ ਕਰਲੇ।
ਜੀ।
ਹੋਰ ਸੁਣਾ, ਕੋਈ ਨਵੀਂ ਤਾਜ਼ੀ? ਓਕੇ ਫੋਨ ਨਾ ਕੱਟੀ। ਫੋਨ ਨਾ ਕੱਟੀ।
ਨਾ
ਹਾ ਰੁਕ ਜਾ ਹਜੇ ਗਲ ਗੁਲ ਕਰ ਲਾ ਮਾੜੀ ਮੋਟੀ।
ਚਲ ਠੀਕ ਹੈ।
ਗੱਲ ਗੁੱਲ ਕਰ ਲੈ ਹੱਲੇ।
ਠੀਕ ਆ।
ਠੀਕ, ਠੀਕ ਦੀ ਪਈ ਰਹਿੰਦੀ ਤੈਨੂੰ ਤੇਰੀ ਮੰਮੀ ਆ ਗਈ ਏ?
ਹਾਂ
ਕੋਈ ਨੀ ਤੇਰੀ ਮੰਮੀ ਨੇ ਤੇਰੇ ਤੋਂ ਝਾੜੂ ਪੋਚਾ ਨੀ ਲਵਾਉਣਾ।
ਓਕੇ।
ਹੁ
ਓਕੇ। ਬਸ ਕੀ ਸੁਣਾਵਾ